ਹੈਲੋ,
ਸਤਿ ਸ੍ਰੀ ਅਕਾਲ ਜੀ। ਹੋ ਹਾਂਜੀ, ਮੈਂ ਵਧੀਆ ਤੁਸੀਂ ਦੱਸੋ ਘਰ -ਪਰਿਵਾਰ ਸਭ ਠੀਕ ਨੇ।
ਹਾਂਜੀ -ਹਾਂਜੀ ਸਭ ਵਧੀਆ ਨੇ।
ਹੋਰ ਕੀ, ਨਾ- ਨਾ ਜੀ। ਤਾਂ, ਕਿਉਂ ਕਰਨਾ ਹੈ।
ਅੱਛਾ -ਅੱਛਾ, ਹਾਂਜੀ -ਹਾਂਜੀ ਬ ਮੈਂ ਵੀ ਬਸ ਬੈਠ ਮੈਂ ਵੀ ਬਸ ਬੈਠੀ ਸੀ ਤੁਹਾਨੂੰ ਪਤਾ ਤੇ ਹੈ ਅੱਜ ਕੱਲ੍ਹ ਬੱਚਿਆਂ ਨੂੰ ਵੀ ਸਮਝਾਉਣਾ ਦੱਸ ਕਿੰਨਾ ਜ਼ਰੂਰੀ ਹੋ ਗਿਆ ਨਾ ਪੈਸਿਆਂ ਦੇ ਲਈ ਕੁੱਛ ਸੇਵਿੰਗ ਵੀ ਬਹੁਤ ਜ਼ਰੂਰੀ ਆ। ਅਤੇ ਜਦੋਂ ਮਤਲਬ ਆਪ ਬਾਕੀ ਤੇ ਸਪੈਂਡ ਕਰਨੇ ਆ ਪੈਸੇ ਉਹ ਵੀ ਗੱਲ ਅਲੱਗ ਹੈਗੀ।
ਉਹ ਵੀਹ ਹਜ਼ਾਰ ਜਿੱਥੇ ਜਰੂਰੀ ਹੈ ਉੱਥੇ ਸਪੈਂਡ ਵੀ ਕਰੋ, ਪਰ ਜਿੱਥੇ ਅਸੀਂ ਬਚਾ ਸਕਦੇ ਹਾਂ।
ਉੱਥੇ ਬਚਾਓ, ਹਾਂਜੀ -ਹਾਂਜੀ ਤੁਸੀ ਦਸੋ। ਇਹੀ ਗੱਲ ਹੁੰਦੀ ਆ ਨਾ, ਅਸੀਂ ਤੇ ਦੇਖੋ ਅਸੀਂ ਸਮਝਾਣਾ ਹੈ ਆਪਣੇ ਬੱਚਿਆਂ ਨੂੰ ਸਾਡਾ ਸਾਰਾ ਉੱਤੇ ਕੰਮ ਲੱਗਦਾ। ਹੈਨਾ ਅਸੀਂ ਨੀ ਆਪਣੇ ਬੱਚੇ ਬੱਚਿਆਂ ਨੂੰ ਦੱਸਾਂਗੇ ਕਿ ਹਾਂ ਬਾਈ ਸਾਨੂੰ ਪੈਸਾ ਕਿਉਂ ਜ਼ਰੂਰੀ ਆ, ਸਾਨੂੰ ਕਿਉਂ ਸੇਵ ਕਰਨਾ ਚਾਹੀਦਾ ਆ। ਸਾਨੂੰ ਐਵੇਂ ਉਡਾਉਣਾ ਨਹੀਂ ਚਾਹੀਦਾ। ਠੀਕ ਏ। ਜਦੋਂ ਸਾਨੂੰ ਲੋੜ ਪਵੇ ਅਸੀਂ ਉਦੋਂ ਯੂਜ ਕਰ ਲਈਏ ਉਹਨੂੰ ਹੈ ਨਾ। ਪਤਾ ਨੀ ਹੁੰਦਾ ਨਾ ਕਿਸੇ ਕੋਈ ਔਖਾ ਟਾਈਮ ਹੋ ਜਾ ਚਲੋ ਬੰਦੇ ਨੇ ਆਪਣੀ ਜਿਹੜੀ ਸੇਵ ਕੀਤੀ ਹੁੰਦੀ ਪੇਮੈਂਟ ਉੱਥੋਂ ਦਾ ਬੰਦਾ ਕੱਢ ਸਕਦਾ।
ਬਿਲਕੁਲ ਜੀ ਬਿਲਕੁਲ।
ਮੈਂ ਤਾਂ ਆਪ ਬੱਚਿਆਂ ਨੂੰ ਵੀ ਕੀਤਾ ਹੋਇਆ ਮੈਂ ਕਿਹਾ ਚਲੋ, ਤੁਸੀਂ ਆਪਣੇ ਪੈਸੇ ਜੋ ਵੀ ਹੁੰਦੇ ਆ ਤੁਸੀਂ ਨਾ ਬੋਲਕ ਦਿੱਤੀ ਹੋਈ ਆ ਮੈਂ। ਮੈਂ ਕਿਹਾ ਤੁਸੀਂ ਇਹਦੇ ਚ ਪਾਓ। ਪਾਈ ਜਾਓ-ਪਾਈ ਜਾਓ ਫੁੱਲ ਹੋ ਜਾਵੇਗੀ ਤਾਂ ਵੀ, ਹਾਂਜੀ-ਹਾਂਜੀ। ਤੁਸੀਂ ਸਾਰਾ ਉਹਦੇ ਵਿੱਚ ਰੱਖਿਆ ਕਰ ਕਰੋ ਕਿ ਜਦੋਂ ਹਾਂ ਤੁਹਾਨੂੰ ਲੱਗੇ ਕਿ ਹਾਂ ਬ ਹੁਣ ਮੈਨੂੰ ਇਹਦੀ ਲੋੜ ਹੈਗੀ ਆ ਜਾਂ ਆਪਣੇ ਲਈ ਹੈ ਨਾ ਤੁਸੀਂ ਇਹਨੂੰ ਫਿਰ ਉਦੋਂ ਤੋੜ ਕੇ ਆਪਣਾ ਜੋ ਸਮਾਨ ਹੈਗਾ ਦੇਖੋ ਐਟ ਏ ਟਾਈਮ ਨਾ ਕਿਸੇ ਵੇਲੇ ਸਾਡੇ ਕੋਲੋਂ ਐੰਨੀ ਵੱਡੀ ਅਮਾਊਂਟ ਵੀ ਨਹੀਂ ਨਿਕਲਦੀ।
ਹਾਂ, ਬਿਲਕੁਲ ਸਹੀ ਹੈ ਬੱਚਾ ਅ ਐਟ ਏ ਟਾਈਮ ਡਿਮਾਂਡ ਕਰਦੇ ਮੈਂ ਲੈਣਾ ਤੇ ਐਕਚੁਲੀ ਆਪਣੇ ਕੋਲੋਂ ਲੈ ਲਏਗਾ ਤੇ ਹੋਰ ਖੁਸ਼ ਰਈ ਓਹ ਖੁਸ਼ੀ ਹੋਈ
ਬਿਲਕੁਲ- ਬਿਲਕੁਲ ਨਾਲੇ ਤਾਂ ਹੁਣ ਤਾਂ ਵੈਸੇ ਵੀ ਮੀਨਸ ਮੋਬਾਇਲ ਫੋਨ ਤੇ ਵੀ ਇੰਨੇ ਜ਼ਿਆਦਾ ਰੇਟ ਨੇ ਹਨਾ ਹੁਣ ਇੱਕਦਮ ਇੰਨੀ ਵੱਡੀ ਅਮਾਊਂਂਟ ਨਿਕਲੀ ਨੀ ਜਾਂਦੀ ਚਲੋ ਬੰਦੇ ਨੇ ਥੋੜ੍ਹਾ-ਥੋੜ੍ਹਾ, ਥੋੜ੍ਹਾ-ਥੋੜ੍ਹਾ ਸੇਵ ਸੇਵ ਕੀਤਾ ਹੋਵੇਗਾ ਨਾ ਚੱਲ ਬੰਦਾ ਕਹਿੰਦਾ ਚਲ ਕੋਈ ਨਾ ਥੋੜੇ ਮੈਂ ਪਾ ਦਿੰਨਾ ਤੁਹਾਡਾ ਫੋਨ ਆ ਜੇਗਾ।
ਬਿਲਕੁਲ-ਬਿਲਕੁਲ, ਸਹੀ ਗੱਲ ਹੈ।
ਤਾਈਂ ਬੱਚ ਚਲ ਗਿਆ ਸੀ ਮੈਂ ਕਿਹਾ ਤੁਸੀਂ ਇੱਦਾਂ ਹੀ ਅਪ ਨਾ ਸੇਫ
ਹੋਰ ਅਸੀਂ ਅੱਜ ਬੱਚਿਆਂ ਨੂੰ ਹੁਣ ਤੋਂ ਹੀ ਸ਼ੁਰੂ ਤੋਂ ਆਹ ਆ ਆਦਤ ਪਾਵਾਂਗੇ ਸੇਵਿੰਗ ਦੀ। ਤਾਂ ਹੀ ਤੇ ਅੱਗੇ ਜਾ ਕੇ ਉਹ
ਕਰਨਗੇ ਬਿਲਕੁਲ ਬਿਲ ਬਿਲਕੁਲ ਜਿਵੇਂ ਤਾਂ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਸੇਵਿੰਗ ਦਾ ਘੱਟ ਆ ਉਹਨਾਂ ਨੂੰ ਉਡਾਣ ਦਾ ਜ਼ਿਆਦਾ ਆ।
ਉਡਾਣ ਦਾ ਜ਼ਿਆਦਾ ਹੈ, ਸਹੀ ਗੱਲ ਅੱਜ ਕੱਲ ਬੱਚੇ ਖੁੱਲੇ ਖ਼ਰਚੇ ਕਰਦੇ ਨੇ।
ਬਿਲਕੁਲ-ਬਿਲਕੁਲ ਸਾਨੂੰ ਵੀ ਹੁੰਦਾ ਕਿ ਅਸੀਂ ਵੀ ਰੋਕੇ ਕੇ ਕਰੀਏ ਹਨਾ ਨਹੀਂ ਇੱਥੇ ਰਹਿਣ ਦਿੰਦੇ ਹਾਂ, ਸਾਡੇ ਕੰਮ ਆਣਗੇ ਬਟ ਅੱਜ ਦੇ ਬੱਚੇ ਐਂ ਨਹੀਂ ਕਹਿੰਦੇ ਉਹ ਕਹਿੰਦੇ ਨੇ ਕਿ ਮਤਲਬ ਇੱਕ ਜਿੱਦ ਪਾ ਲਉ ਜੇ ਮੈਨੂੰ ਚਾਹੀਦੀ ਹੈ, ਤਾਂ ਮੈਨੂੰ ਚੀਜ਼ ਚਾਹੀਦੀ ਹੈ। ਜੇ ਮੈਂ ਬਾਹਰ ਜਾਣਾ ਹੈ ਖਾਣ ਦੇਖੋ ਬਾਹਰ ਵੀ ਜਾਣਾ ਚਲੋ ਕਈ ਕਹੀ ਕਹੀ ਦਿਨ ਚਲੇ ਨਾ ਉਹ, ਕੋਈ ਨਾ ਪ੍ਰੋਬਲਮ ਨਹੀਂ ਹੁੰਦੀ ਹੈ ਨਾ ਜਿਵੇਂ ਆਪਾਂ ਮਹੀਨੇ ਚ ਕੋਈ ਇੱਕ ਦੋ ਵਾਰ ਚਲੇ ਗਏ ਉਹ ਠੀਕ ਆ। ਜੇ ਤੁਸੀਂ ਕਹੋਗੇ ਬਈ ਮੈਂ ਰੋਜ਼ ਈ ਬਾਹਰ ਜਾਵਾਂ ਮੈਂ, ਰੋਜ਼ ਹੀ ਖਾਵਾਂ ਮੈਂ ਬਾਹਰ
ਨਹੀਂ-ਨਹੀਂ,
ਉਹ ਵੀ ਨਹੀਂ ਸਹੀ ਰਹਿੰਦਾ।
ਇੱਕ ਤੇ ਬਾਹਰ ਦਾ ਖਾ ਕੇ ਬਿਮਾਰੀਆਂ ਮੋਲ ਲੈਣ ਵਾਲੀ ਗੱਲ ਹੈ ਨਾ ਹਨਾ ਮੈਂ ਬਾਹਰ ਦਾ ਫ੍ਰੋਜਨ ਰੱਖਿਆ ਹੁੰਦਾ ਹੈ ਕਦੋਂ ਦਾ ਬਯਾਂ ਤ੍ਰਯਾ ਜੋ ਵੀ ਹੁੰਦਾ ਗਰਮ ਗਰਮ ਕਰਕੇ ਦੇ ਦਿੰਦੇ ਨੇ ਉਹਦੇ ਨਾਲ ਡਬਲ ਡਬਲ ਇੱਕ ਤੇ ਖਾਣੇ ਦੇ ਪੈਸੇ ਲਗਾਓ ਫਿਰ ਉਤੋਂ ਬਿਮਾਰ ਹੋ ਜਾਓ ਡਾਕਟਰਾਂ ਦੇ ਪੈਸੇ ਲਗਾਓ ਦਵਾਈਆਂ ਤੇ ਲਗਾਓ ਹਨਾ। ਓ ਫੇਰ ਸੇਵਿੰਗ ਕੀ ਹੋਣੀ ਏ ਹੋਰ ਹੀ ਜਾ ਕੇ
ਉਹ ਡਬਲ ਹੀ ਲੱਗਣੇ ਆ ਉਹਦੇ ਉੱਤੇ ਹੋਰ ਕੀ ਦੇਖੋ ਮੈਂ ਤਾਂ ਮੇਰੀ ਮੇਰੀ ਨਾ ਇੱਕ ਫਰੈਂਡ ਆ ਉਹ ਉਹਨਾਂ ਦਾ ਨਾ ਮਤਲਬ ਅਜੇ ਬੇਬੀ ਛੋਟਾ ਹੀ ਆ ਇੰਨਾ ਵੀ ਮਤਲਬ ਠੀਕ ਆ‌ ਸਕੂਲ ਵਗੈਰਾ ਜਾਂਦਾ ਏ। ਉਹ ਮਤਲਬ ਉਹਨਾਂ ਨੂੰ ਹੈ ਬੱਚਿਆਂ ਨੂੰ ਮਤਲਬ ਮੰਮਾ ਇੰਨੇ ਪੈਸੇ ਦੇ ਦੋ ਅੱਜ ਸਕੂਲ ਐ ਏ ਮੰਮਾ ਇੰਨੇ ਪੈੇ ਦੇ ਦੋ ਅੱਜ ਅਸੀ ਪਾਰਟੀ ਕਰਨੀ ਹੈ ਮੰਮਾ ਮਤਲਬ ਮੈਂ ਉਹਨਾ ਨੂੰ ਕ ਹਲੇ ਤਾਂ ਤੁਹਾਡਾ ਬੀਬੀ ਛੋਟਾ ਤੇ ਤੁਸੀਂ ਹਲੇ ਤੋਂ ਉਹਨੂੰ ਮਤਲਬ ਏਦਾਂ ਚੀਜ਼ਾਂ ਮਤਲਬ ਮਤਲਬ ਅਮਾਊਂਟ ਦੇਣੀ ਸ਼ੁਰੂ ਕਰ ਤੀ ਹਨਾ ਸਕੂਲਸ ਦਾ ਵਿੱਚ ਸਾਰਾ ਕੁਛ ਕਰਨਾ ਮੈਂ ਕਿਹਾ ਤੁਸੀਂ ਹੁਣ ਤੋਂ ਬਚਿਆਂ ਨੂੰ ਥੋੜਾ ਜਿਹਾ ਅਵੋਇਡ ਜਾਂ ਥੋੜਾ ਜਿਹਾ ਬੱਚਿਆਂ ਨੂੰ ਦਸੋ ਨਾ ਕਿ ਹਾਂ ਬਾਈ ਤੁਹਾਨੂੰ ਕਿਉਂ ਮਨਾਂ ਕਰਦੇ ਪਏ ਆ ਕਿਸ ਰੀਜ਼ਨ ਲਈ ਤੁਹਾਨੂੰ ਮਨਾ ਕਰਦੇ ਉਹ ਸਾਨੂੰ ਇੰਨਾ ਕੋਈ ਪ੍ਰੋਬਲਮ ਨਹੀਂ ਦਿੰਦਾ
ਬੱਚਿਆਂ ਨੂੰ ਅਸੀਂ ਪਿਆਰ ਨਾਲ ਸਮਝਾਵਾਂਗੇ ਜੇ ਜਲਦੀ ਸਮਝੇਗਾ ਨਾ ਬੱਚੇ ਨੂੰ ਅਸੀਂ ਚੀਜ਼ ਨੂੰ ਐਕਸਪਲੇਨ ਕਰਕੇ ਦੱਸਾਂਗੇ।
ਹਾਂਜੀ ਹਾਂਜੀ ਜਦੋਂ ਮੈਂ ਕਿਹਾ ਬੱਚੇ ਬੱਚਾ ਹੋ ਗਿਆ ਨਾ ਤੁਹਾਡਾ ਵੱਡਾ ਅਤੇ ਫਿਰ ਤੁਹਾਨੂੰ ਪੈਣੀ ਮੁਸੀਬਤ ਕਿਉਂਕਿ ਬੱਚੇ ਨੇ ਫਿਰ ਵੱਡੇ ਹੋ ਕੇ ਮੰਗਣੀ ਵੱਡੀ ਵੱਡੀ ਰਕਮਾਂ
ਬਿਲਕੁਲ-ਬਿਲਕੁਲ ਹੂੰ
ਚੀਜ਼ ਦੀ ਆਦਤ ਪਾਓਗੇ ਕਿ ਨਹੀਂ ਬੱਚਾ ਤੂੰ ਇੱਦਾਂ ਸੇਵ ਕਰਨੇ ਆ। ਆਪਣੇ ਪੈਸੇ ਆਪਣੇ ਚਲੋ ਜਿੰਨੇ ਵੀ ਦਿੰਦੇ ਨੇ ਪੇਰੈਂਟਸ ਹਨਾ ਆਪ ਸਭ ਪੇਰੈਂਟਸ ਹੀ ਆਪਣੀ-ਆਪਣੀ ਇੱਛਾ ਹੁੰਦੀ ਕਿ ਜਿੰਨੇ ਆਪਣੇ ਬੱਚੇ ਨੂੰ ਦੇ ਸਕਦੇ ਨੇ। ਚਲੋ ਤੁਸੀਂ ਉਹਦੇ ਵਿੱਚੋਂ ਟਵੰਟੀ- ਪਰਸੈਂਟ ਖਾ ਲਓ, ਬਾਕੀ ਆਪ- ਆਪਣਾ ਸੇਵ ਕਰ ਲੋ। ਸੈਵਨਟੀ ਪਰਸੈਂਟ ਹੈ ਨਾ ਬਾਈ। ਜੇ ਅਸੀਂ ਉਹਦੇ ਨਾਲ ਵੀ ਹਾਂਜੀ -ਹਾਂਜੀ ਜ ਅਸੀਂ ਥੋੜ੍ਹਾ ਫਿਫਟੀ -ਫਿਫਟੀ ਕਰਕੇ ਵੀ ਆਪਣਾ ਸੇਵ ਕਰੀਏ ਨਾ ਪੈਸੇ ਸਾਡੀ ਬਹੁਤ ਕਿੱਥੇ ਦੀ ਕਿੱਥੇ
ਕਿੱਥੋਂ ਦੀ ਕਿੱਥੋਂ ਅਮਾਊਂਟ ਪਹੁੰਚ ਜਾਂਦੀ ਹੈ। ਸਹੀ ਕਾਲ ਹੈ। ਪਰ ਬੱਚਾ ਆਪਣੀ ਮਿਹਨਤ ਨਾਲ ਪੈਸੇ ਜੋੜੇ ਤੇ ਉਹਨੂੰ ਖੁਸ਼ੀ ਵੀ ਹੁੰਦੀ। ਕੇ ਹਾਂ ਦੇਖੋ ਮੰਮਾ ਮੈਂਨੇ ਇਤੇ ਪੈਸੇ ਜੋੜੇ ਹੈ। ਅਬ ਮੇਰੇ ਕੋ ਜੋ ਚੀਜ਼ ਚਾਹੀਏ ਮੈਂ ਲਾ ਸਕਤਾ ਹੂ ਜਾਂ ਲਾ ਸਕਤੀ ਹੈ ਨਾ ਹ
ਕਿ ਬੱਚਿਆਂ ਦੇ ਨਾਲ-ਨਾਲ ਜ਼ਰੂਰੀ ਨਹੀਂ ਹੈਗਾ ਕਿ ਬਈ ਹੁਣ ਆਪਾਂ ਬੱਚਿਆਂ ਨੂੰ ਵੀ ਕਹਿਣਾ ਆ ਬੱਚੇ ਕਰਨ ਕਿਉਂ ਅਸੀਂ ਵੀ ਕਰ ਸਕਦੇ ਹਾਂ।
ਬਿਲਕੁਲ
ਆਪੇ ਖੁਦ ਅਗਰ ਅਸੀਂ ਖੁਦ ਕੁਛ ਔਨ ਕਰਦੇ ਪਏ ਹਾਂ ਅਸੀਂ ਉਹੀ ਪੈਸੇ ਅਗਰ ਆਪਣੇ ਚਲੋ ਅ ਸਾਡੇ ਚਲੋ ਬੁਲ ਬੋਲਕ ਨਹੀਂ ਲਗਾਉਣੀ ਬੰਦਾ ਲੋਕੌਕਰ ਦੇ ਵਿੱਚ ਪੇਮੈਂਟ ਰੱਖੀ ਜਾਂਦਾ ਰੱਖ ਰੱਖੀ ਜਾਂਦਾ ਜਿੰਨੀ ਵੀ ਅਸੀਂ ਸੇਵਿੰਗ ਕਰਨੀ ਹੈ ਨਾ ਜਾਂ ਸਾਨੂੰ ਕੋਈ ਹਸਬੈਂਡ ਦੇ ਰਹੇ ਨੇ ਅਸੀਂ ਥੋੜਾ ਜਿਹਾ ਉਹਦੇ ਤੋਂ ਥੋੜ੍ਹਾ ਜਿਹਾ ਰੱਖ ਕੇ ਸੇਵਿੰਗ ਕਰ ਲਈ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਕਿ ਹਸਬੈਂਡ ਨੂੰ ਵੀ ਬਿਨਾਂ ਦੱਸੇ ਕੁਛ ਚਲੋ ਜੋ ਹਸਬੈਂਡ ਸਾਨੂੰ ਦਿੰਦੇ ਨੇ ਉਹਦੇ ਵਿੱਚੋਂ ਅਸੀਂ ਥੋੜ੍ਹੀ ਬਹੁਤ ਅਗਰ ਸੇਵਿੰਗ ਕਰੀਏ ਨਾ ਦੇਖੋ ਕੋਈ ਐਸਾ ਟਾਈਮ ਆਏਗਾ ਅਸੀਂ ਤਾਂ ਦੇਣ ਵਾਲੇ ਬਣ ਸਕਦੇ
ਹਾਂ, ਬਿਲਕੁਲ ਔਖਾ ਟਾਈਮ ਆਵੇ ਕੋਈ ਐਮਰਜੈਂਸੀ ਹੋਵੇ ਕੁਛ ਹੋਵੇ ਤੇ ਅਸੀਂ ਵੀ ਤੇ ਕੱਢ ਕੇ ਦੇ ਹੀ ਸਕਦੇ ਹਾਂ ਨਾ ਫਿਰ
ਉਹ ਸਹੀ
ਹੂ ਬਿਲਕੁਲ ਉਹ ਬੱਚੇ ਜੋ ਸਾਨੂੰ ਕਰਦੇ ਦੇਖਣਗੇ ਉਹੀ ਸਿੱਖਣਗੇ ਨਾ ਅਸੀਂ ਜਾਂ ਸੇਵਿੰਗ ਕਰਾਂਗੇ ਤੇ ਬੱਚਿਆਂ ਨੂੰ ਵੀ ਆਦਤ ਪਏਗੀ ਉਹੀ ਕਰਨ ਦੀ ਕਿ ਮੰਮਾ ਪੈਸੇ ਜੋੜ ਸਕਦੇ ਤੋ ਹਮ
ਬਿਲਕੁਲ -ਬਿਲਕੁਲ -ਬਿਲਕੁਲ ਇਹੀ ਤਾਂ ਗੱਲ ਹੋ ਜਾਂਦੀ ਹੈ। ਨਾ ਦੇਖੋ ਬੱਚਿਆਂ ਨੇ ਵੀ ਵੇਖ-ਵੇਖ ਕੇ ਹੀ ਚੀਜ਼ ਸਿੱਖਣੀ ਹੈ। ਜੇ ਅਸੀ ਬੱਚਿਆਂ ਸਾਹਮਣੇ ਕੁੱਛ ਅੱਛੀ ਚੀਜ਼ ਕਰਾਂਗੇ ਤੇ ਉਹ ਬੱਚਾ ਵੀ ਸਾਡੇ ਕੋਲ ਓ ਇਦਾਂ ਹੀ ਸਿਖੇਗਾ ਕੱਲ ਨੂੰ ਬਾਹਰ ਜਾ ਕੇ ਵੀ ਤਾਂ ਕਿਸੇ ਨੂੰ ਬੋਲੇਗਾ ਨਾ ਹਾਂ ਬਈ ਮੇਰੀ ਮੰਮਾ ਸੇਵ ਕਰਦੇ ਨੇ ਮੈਂ ਵੀ ਸੇਵ ਕਰਦੀ ਹਾਂ
ਹਮ
ਇਹ ਚੀਜ਼ ਹੈ ਤੇ ਅਜ ਕੱਲ੍ਹ ਦੇ ਬੱਚੇ ਬੱਚਿਆਂ ਨੂੰ ਤਾਂ ਇਹ ਚੀਜ਼ ਹੈ ਨਹੀਂ ਹੁੰਦੇ ਬੱਚੇ ਕਿੰਨੇ ਕੁ ਕੁ ਸੋਂ ਦੂਰ ਬੈਠੇ ਹੋਏ ਨੇ ਉਹਨਾਂ ਨੂੰ ਇਹ ਸਭ ਚੀਜ਼ਾਂ ਬਾਰੇ ਕੁਛ ਨਹੀਂ ਪਤਾ
ਨਾ ਨਾ ਕੁਛ ਵੀ ਨੀ ਪਤਾ ਬੱਚਿਆਂ ਨੂੰ ਅੱਜ ਕੱਲ ਕੁਛ ਸਿਖਾਓ ਤੇ ਬੱਚੇ ਤੇ ਸਾਨੂੰ ਸਿਖਾਉਣ ਨੂੰ ਆਉਂਦੇ ਨੇ
ਬਿਲਕੁਲ ਉਹ ਉਲਟਾ ਉਲਟਾ ਸਾਨੂੰ ਕਹਿ ਦੇਣਗੇ ਬਈ ਮੰਮਾ ਨਹੀਂ ਤੁਸੀਂ ਚੁੱਪ ਕਰੋ ਸਾਨੂੰ ਪਤਾ
ਹਾਂ ਉਹੀ ਤੇ ਕਹਿ ਰਹੀ ਹ ਉਲਟਾ ਉਹ ਬੋਲਣਗੇ ਬਲਕਿ ਕਿ ਨਹੀਂ ਤੁਸੀਂ ਚੁੱਪ ਰਹੋ ਸਾਨੂੰ ਪਤਾ ਅਸੀਂ ਕਿਵੇਂ ਕਰਨਾ
ਹੋਰ ਕੀ ਹੋਰ ਕੀ ਫਿਰ ਬਸ ਜਦੋਂ ਉਹਨਾਂ ਨੂੰ ਕਹਿ ਦੋ ਤੇ ਫੇਰ ਬੋਲਦੇ ਨੇ ਕਿ ਨਹੀਂ ਏਦਾਂ ਨੀ ਹੁੰਦਾ ਤੁਹਾਨੂੰ ਪਤਾ ਤੇ ਹੈ ਕਿਉਂਕਿ ਅੱਜ ਅੱ ਕੱਲ੍ਹ ਦੇ ਜ ਜੋ ਸਾਡੇ ਟਾਈਮ ਸੀ ਨਾ ਸਾਡਾ ਟਾਈਮ ਕੁਛ ਹੋਰ ਸੀ
ਸਾਡਾ ਟਾਈਮ ਕੁਛ ਹੋਰ ਸੀ ਸਹੀ ਗੱਲ ਹੈ
ਹਾਂਜੀ ਸਾਡਾ ਟਾਈਮ ਕੁਛ ਹੋਰ ਹੈ ਤੇ ਜਿਹੜਾ ਹੁਣ ਦੇ ਬੱਚਿਆਂ ਦੇ ਵਿੱਚ ਟਾਈਮ ਹੈ ਨਾ ਉਹ ਕੁ
ਉਹ ਕੁੱਛ ਹੋਰ ਹੈ ਦੋ ਹੀ ਕੁਛ ਹੋਰ ਚੱਲ ਰਿਹਾ ਨਾ ਅੱਜ ਗੱਲ ਦੋ ਹੀ ਚ ਚੱਲਦਾ ਅਸੀਂ ਆਪਣੇ ਟਾਈਮ ਤੇ ਆਪਣੇ ਪੇਰੈਂਟਸ ਨੂੰ ਜਵਾਬ ਨਹੀਂ ਦਿੰਦੇ ਸੀ ਹਨਾ ਤੇ ਉਹਨਾਂ ਦੀ ਸੁਣਦੇ ਸੀ ਜਿਵੇਂ ਸਾਡੇ ਪੇਰੈਂਟਸ ਕਹਿੰਦੇ ਸੀ ਅੱਜ ਕੱਲ ਦੇ ਬੱਚੇ ਕਿੱਥੇ ਸੁਣਦੇ ਆ ਅੱਜ ਕੱਲ ਦੇ ਬੱਚੇ ਖੁਦ ਹੀ ਸਾਡੇ ਪੇਰੈਂਟਸ ਬਣਦੇ ਹੈ ਹਨਾ ਓਹੀ ਤੇ ਪੇਰੈਂਟਸ ਬਣਦੇ ਆ ਉਹਨਾਂ ਨੂੰ ਅੱਜ ਕੱਲ੍ਹ ਤੇ ਜਵਾਬ ਅੱਗੇ ਮੂੰ ਤੇ ਹਨ ਕਿਉਂਕਿ ਅੱਜੱਲ ਦੇ ਬੱਚੇ ਕੰਪਿਊਰਾਈਜ਼ ਅੱਛਾ ਬੱਚੇ ਨਹੀਂੀ ਸੁਣਦੇ ਕਿਸੇ ਦੀ ਹਮ ਆਪਣੇ ਆਪ ਆਪਣਾ ਦੇਖੇ ਨਹੀਂ ਆਪ ਆਪਣਾ ਦੇਖੋ।
ਹਾਂਜੀ, ਉਹਨਾਂ ਨੂੰ ਬਸ ਇਹ ਹੈਗਾ ਕਿ ਅਸੀਂ ਬਸ ਪੈਸੇ ਲੈਣੇ ਨੇ ਅਸੀਂ ਬਾਹਰ ਜਾਣਾ ਆਪਣੀ ਪਾਰਟੀ ਕਰਨੀ ਹੈ। ਐਸ਼
ਬਸ-ਬਸ ਅੱਜ ਕੱਲ ਗਲਤ ਵੀ ਤੇ ਦੇਖੋ ਨਾ ਅਸੀਂ ਅਗਰ ਸ਼ੁਰੂ ਤੋਂ ਹੀ ਬੱਚਿਆਂ ਨੂੰ ਆਦਤ ਪਾ ਦਾਂਗੇ ਪੈਸੇ ਦੇਣ ਦੀ ਵੱਡੇ ਹੁੰਦੇ-ਹੁੰਦੇ ਉਹ ਨਾ ਬੈਡਸ ਸੁੋਸਾਇਟੀ ਚ ਚਲੇ ਜਾਂਦੇ ਨੇ।
ਹਾਂਜੀ-ਹਾਂਜੀ
ਸੋਸਾਇਟੀ ਮਤਲਬ ਨਹੀਂ ਰਹਿੰਦੀ ਨਾ ਸਹੀ ਕਿਉਂਕਿ ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਥੋੜੇ ਹਾਰਡ ਵਰਕਿੰਗ, ਮੇਹਨਤ ਕਰਨਾ ਸਿਖਾਵਾਂਗੇ, ਸੇਵਿੰਗ ਕਰਨਾ ਸਿਖਾਵਾਂਗੇ ਤਾਂਹੀ ਤੇ ਕਾਮਯਾਬ ਹੋਣਗੇ ਨਾ ਅਦਰਵਾਈਜ਼
ਖਾਵਾਂਗੇ ਠੀਕ ਏ। ਉਹਨਾਂ ਹੀ ਸਾਡੇ ਲਈ ਵਧੀਆ ਰਹੇਗਾ। ਸਾਡੇ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਉਹ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਕੀ ਹੁੰਦਾ ਕਿ ਫ੍ਰੀਡਮ ਮਿਲ ਜਾਂਦੀ ਪੈਸੇ ਵੀ ਮਿਲ ਜਾਂਦੇ ਨੇ ਹੈ ਨਾ ਕੋਈ ਮੰਮੀ ਪਾਪਾ ਦਾ ਰੋਕ ਬਿਲਕੁਲ-ਬਿਲਕੁਲ ਮੰਮੀ ਪਾਪਾ ਦੀ ਰੋਕ ਟੋਕ ਵੀ ਨੀ ਆ ਰਹੀ ਤੇ ਦੇਖੋ ਨਾ ਫੇਰ ਓਦਾਂ ਦੀ ਹੀ ਸੋਸਾਇਟੀ 'ਚ ਬੰਦਾ ਬੈ ਹਨਾ ਜਿਵੇਂ-ਜਿਵੇਂ ਦੇ ਲੋਗ ਜਿਵੇਂ-ਜਿਵੇਂ ਦੇ ਹੈ ਨਾ ਬੱਚੇ ਉਵੇਂ ਦੇ ਫਿਰ ਉਹਨਾਂ ਨੂੰ ਹੁੰਦਾ ਹੈ। ਕਿਉਂਕਿ ਉਹਨਾਂ ਦਾ ਬਿਹੇਵੀਅਰ ਵੀ ਕੁਝ ਇੱਦਾਂ ਹੀ ਹੁੰਦਾ ਆਪਣੇ ਪੇਰੈਂਟਸ ਨਾਲ ਫਿਰ ਬੱਚੇ ਉਹੀ ਸੇਕ ਸੇਕੇ ਕੇ ਕਰ ਲੈਂਦੇ ਨੇ। ਫਿਰ ਉਹ ਵੀ ਚੀਜ਼ ਗ਼ਲਤ ਰਹਿੰਦੀ ਐ।
ਉਹੀ ਤੇ ਗੱਲ ਹੈ ਨਾ ਗੱਲ ਤੇ ਉਹੀ ਹੈ ਨਾ ਗੱਲ ਤੇ ਉਹੀ ਹੈ ਨਾ ਸਾਨੂੰ ਬੱਚਿਆਂ ਨੂੰ ਸਮਝਾਉਣਾ ਤਾਂ ਸਾਨੂੰ ਹੀ ਪਏਗਾ ਸਮਝਣ ਨਾ ਸਮਝਣ ਪਰ ਸਾਡੀ ਡਿਊਟੀ, ਸਾਡਾ ਫਰਜ਼ ਹੈਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਹਨਾ। ਕਿ ਸੇਵਿੰਗ ਕਰੋ ਬੱਚੇ ਅੱਗੇ ਤੁਹਾਡੇ ਫਿਊਚਰ ਵਾਸਤੇ ਕੰਮ ਆਏਗਾ।
ਬਿਲਕੁਲ ਬਿਲਕੁਲ-ਬਿਲਕੁਲ ਫਿਊਚਰ ਲਈ ਕੰਮ ਆਏਗਾ। ਦੇਖੋ ਮੁੰਡਿਆਂ ਨੂੰ ਵੀ ਸੇਵਿੰਗ ਕਰਨੀ ਚਾਹੀਦੀ ਹੈ। ਬਟ ਕੁੜੀਆਂ ਅਗਰ ਜਿਵੇਂ ਆਪਾਂ ਕੁੜੀਆਂ ਕਰਦੇ ਜਾਂ ਕੋਈ ਅਸੀਂ ਕੰਮ ਕਰ ਕਰ ਰਹੇ ਹਾ ਕੁਛ ਆਫਿਸ ਵਗੈਰਾ ਤੇ ਆ ਸਾਡੇ ਲਈ ਵੀ ਚਲੋ ਸਾਡੇ ਘਰ ਦੇ ਵੀ ਐਦਾਂ ਕਹਿੰਦੇ ਨੇ ਬਈ। ਇਗਜੈਮਪਲ ਦੇ ਲਓ ਜਾਂ ਕੁਛ ਕਹਿ ਲਓ ਕਹਿੰਦੇ ਨਾ ਕਿ ਹਾਂ ਤੂੰ ਕਮਾ ਰਹੀ ਹੈ ਤੇ ਤੂੰ ਆਪਣੇ-ਆਪਣੇ ਲਈ ਕੁਝ ਜੋੜ ਲੈ।
ਆਪਣੇ ਲਈ ਕੁਛ ਜੋੜ ਲੈ, ਅਰੇ ਅੱਜ ਕੱਲ੍ਹ ਬੱਚੇ ਕਈ ਤੇ ਇੰਨੇ ਸਿਆਣੇ ਬੱਚੇ ਚੇਂ ਆਪਣਾ ਸਟਡੀ ਖੁਦ ਕਰਦੇ ਐਂ ਆ ਆਪਣੀ ਕਮਾਈ ਨਾਲ ਖੁਦ ਪੜ੍ਹ ਕੇ ਖੁਦ ਸੇਵ ਕਰਦੇ ਖੁਦ ਸਟੱਡੀ ਕਰਦੇ ਆ ਨਾ ਵਿਆਹ ਖੁਦ ਕਰਦੇ ਐ। ਕਈ ਬੱਚੇ ਇੰਨੇ ਇੰਟੈਲੀਜੈਂਟ ਵੀ ਐਂ।
ਹਾਂਜੀ ਹਾਂਜੀ ਉਹੀ ਤੇ ਹੁੰਦਾ ਐ ਨਾ। ਕਿਉਂਕਿ ਮਤਲਬ ਜਿਵੇਂ ਦਾ ਉਹਨਾਂ ਨੇ ਮਾਹੌਲ ਚਾਲ ਦੇਖਿਆ ਹੁੰਦਾ ਨਾ ਬੱਚਾ ਉਹੀ ਚੀਜ਼ ਤੋਂ ਚੱਲਦਾ ਏ।
ਬਿਲਕੁਲ ਜੀ ਬਿਲਕੁਲ ਬੱਚੇ ਉਹੀ ਚੀਜ਼ ਸਿੱਖਦੇ ਨੇ ਪਰ ਬੱਚੇ ਮੰਨੋਗੇ ਬੱਚੇ ਨਾ ਮਤਲਬ ਜਿਹੜੀ ਅੱਛੀ ਹੈਬਿਟਸ ਹੋਣਗੇ ਨਾ ਉਹ ਇੰਨੀ ਜਲਦੀ ਨੀ। ਕਰਦੇ ਹੈਗੇ ਲੈਂਦੇ ਹਾਂ ਪਰ ਬੈਡ ਹੈਬਿਟ ਨੂੰ ਕੈਚ ਕਰ ਲੈਣਗੇ ਹੈ ਨਾ
ਬਿਲ
ਹਾ ਅਗਰ ਸਾਡੇ ਚ ਕੋਈ ਅੱਛਾਈਏ ਹੈ ਤੇ ਉਹ ਉਹਦੇ ਵਿੱਚ ਤੇ ਉਹਨਾਂ ਨੂੰ ਬੁਰਾਈ ਹੀ ਨਜ਼ਰ ਆਏਗੀ। ਕੈ ਉਹ ਚੀਜ਼ ਤਾਂ ਬੁਰੀ ਹੈ ਅਸੀਂ ਗ਼ਲਤ ਹੀ ਕਹਿ ਰਹੇ ਹਾਂ ਅਗਰ ਅੱਜ ਅਸੀਂ ਸੇਵਿੰਗ ਕਰਨ ਨੂੰ ਕਹਿ ਰਹੇ ਹਾਂ। ਤੇ ਨਹੀਂ ਗਲਤ ਹੀਏ ਅਸੀਂ ਖਾ ਪੀ ਲਈਏ ਅਸੀਂ ਘੁੰਮਿਆ ਫਿਰੀਏ ਨਾ ਅਸੀਂ ਜੋੜਾਂਗੇ ਕੱਲ ਨੂੰ ਪਤਾ ਪਤਾ ਨੀ ਕਈਆਂ ਦੀ ਤਾਂ ਸੋਚ ਇਹ ਹੁੰਦੀ ਹੈ ਅੱਜ ਖਾਲੋ ਸਵੇਰੇ ਉੱਠਣਾ ਨੀ ਉੱਠਣਾ ਪਤਾ ਨੀ ਹੈ ਨਾ। ਇਹ ਨਹੀਂ ਪਤਾ ਸਾਡੇ ਕੋਲ ਅੰਦਰ ਕੋਈ ਵੀ ਕੱਲ ਨੂੰ ਕੋਈ ਹਾੜੀ ਬਿਮਾਰੀ ਹੋ ਜਾਏ ਕੁਛ ਹੋ ਜਾਏ ਸਾਡੇ ਕੋਲ ਅੰਦਰ ਪਿਆ ਹੋਏਗਾ ਤੇ ਅਸੀਂ ਯੂਜ ਤੇ ਕਰ ਪਾਵਾਂਗੇ ਨਾ ਡਾਕਟਰਾਂ ਨੂੰ ਤੇ ਦੇ ਪਾਵਾਂਗੇ।
ਬਿਲਕੁੱਲ ਬਿਲਕੁਲ ਬਿਲਕੁਲ ਬਸ ਹੁਣ ਸਾਡਾ ਤੇ ਇਹੀ ਆ ਮੇਨ ਕੰਮ ਵੀ ਕੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਸਾਨੂੰ ਸੇਵਿੰਗ ਕਰਨੀ ਬਹੁਤ ਜ਼ਰੂਰੀ ਆ ਠੀਕ ਹੈ। ਚਲੋ, ਜਿੱਥੇ ਜ਼ਰੂਰਤ ਹੈਗੀ ਆ ਉੱਥੇ ਪੈਸੇ ਲਾਣੈ ਹੈ। ਪਰ ਤੁਹਾਨੂੰ ਸੇਵ ਕਰਨਾ ਵੀ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਦੇ ਟਾਈਮ 'ਚ ਆ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ ਹਾਂਜੀ
ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਤੁਸੀਂ ਅੱਛਾ ਸਮਝਾਇਆ ਅੱਛਾ ਗੱਲਬਾਤ ਕੀਤੀ ਹੈ। ਹਨਾ
ਜੀ ਮੈਨੂੰ ਵੀ ਮੈਨੂੰ ਵੀ।
ਹਾਂਜੀ
ਠੀਕ ਹਾਂਜੀ ਹਾਂਜੀ
ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ